ਹਨ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
ਵਧੀਆ ਜੀ ਤੁਸੀਂ ਸੁਣਾਓ
ਬਸ ਵਧੀਆ
ਹੋਰ ਜੀ ਕੀ ਹੋ ਰਿਹਾ ਸ਼ਾਮ ਦੇ ਟਾਈਮ
ਸ਼ ਬਸ ਫਰੀ ਬੈਠੇ ਟੀ ਵੀ ਦੇਖ ਰਹੇਆ
ਅੱਛਾ ਜੀ
ਹਾਂਜੀ ਹੋਰ ਤੁਸੀ ਸੁਣਾਓ ਤੇ ਨਹੀਂ ਕਾਰਟੂਨ ਫਿਲਹਾਲ ਤੇ
ਅੱਛਾ ਜੀ ਚਲੋ ਉਹ ਵੀ ਬੋਤ ਬੋਤ ਵਧੀਆ ਹੈਗਾ ਬੰਦੇ ਦਾ ਮਨ ਤਾਂ ਲੱਗਦਾ ਰੈਂਦਾ
ਹਾਂਜੀ
ਹਮ ਹ ਹ ਕੁਛ ਬੱਚੇ ਵੀ ਪਸੰਦ ਕਰ ਲੈਂਦੇ ਨੇ ਬੰਦਾ ਬੱਚਿਆਂ ਨਾਲ ਬੈਠ ਕੇ ਦੇਖ ਲੈਂਦਾ
ਦੇਖ ਰਹੀ ਨਾ ਅਟਰ੍ਰੈਕਟ ਹੁੰਦੀ ਕਲਰਫੁਲ ਚੀਜ਼ਾਂ ਵ ਫ ਉਸਨ ਲਗਾਇਆ
ਅੱਛਾ ਜੀ ਅੱਛਾ ਜੀ ਬੋਤ ਵਧੀਆ
ਹੋਰ ਤੁਸੀਂ ਸੁਣਾਓ ਕਿਦਾਂ
ਬਸ ਬਸ ਜੀ ਸਵੇਰੇ ਸ਼ੁਰੂਆਤ ਹੁੰਦੀ ਹੈ ਸਾਡੇ ਪੰਜ ਛੇ ਵਜੇ ਉੱਠ ਜਾਈਦਾ ਫਿਰ ਉੱਠ ਕੇ ਥੋੜਾ ਪੂਜਾ ਪਾਠ ਕਰਕੇ ਕਿ ਆਪਣੇ ਤਾਂ ਡੇਲੀ ਦੀਆਂ ਰੂਟੀਨਾਂ ਸ਼ੁਰੂ ਹੋ ਜਾਂਦੀਆਂ ਸਾਡੀਆਂ
ਅੱਛਾ ਅੱਛਾ
ਹਾਂਜੀ
ਅੱਛਾ ਐ ਚੀਜ਼ ਵੀ ਵਧੀਆ ਹੈ
ਹੋਰ ਬਸ ਹੁਣ ਥੋੜਾ ਵਿਹਲੇ ਹੋਏ ਸੀ ਤੇ ਸੋਚਿਆ ਥੋੜਾ ਸਟਿਚਿੰਗ ਦਾ ਕਰ ਲਈਏ
ਅੱਛਾ ਅੱਛਾ ਹੋ ਚੀਜ਼ ਹੈ ਵਧੀਆ ਸਟਿਚਿੰਗ ਆਣੀ ਚਾਈਦੀ ਹੈ
ਹਾਂਜੀ ਉਹ ਤੇ ਹੈ ਬਸ ਮਾੜਾ ਮੋਟਾ ਤਾਂ ਹੁਨਰ ਹੈ ਤੇ ਥੋੜ੍ਹਾ ਜਿਹਾ ਅਜ਼ਮਾ ਲੈਂਦੇ ਹਾਂ ਚਲੋ ਜੀ
ਨਹੀਂ ਅੱਛੀ ਗੱਲ ਆ ਅ ਚੀਜ਼ ਬਿਲਕੁਲ ਬਿਲਕੁਲ ਹੋਰ ਫੇਰ ਬਾਕੀ ਦੁਪੈਰੀ ਕੀ ਬਣਾਇਆ ਕੀ ਖਾਇਆ ਰਾਤੀ ਕੀ ਬਣਾਉਣਾ ਹੈ
ਅੱਜ ਜ ਦੁਪਹਿਰੇ ਬਣਿਆ ਸੀਗਾ ਤੇ ਜ਼ਿਆਦਾਤਰ ਆਪਾਂ ਨੂੰ ਪਸੰਦ ਨਹੀਂ ਆਉਂਦਾ ਅਤੇ ਇਸ ਕਰਕੇ ਮੈਂ ਤਾਂ ਆਪਣੇ ਵਾਸਤੇ ਮੈਗੀ ਬਣਾ ਲਈ ਸੀ ਤੇ ਮੈਂ ਮੈਗੀ ਖਾਧੀ ਹੈ ਤੇ ਬਾਕੀ ਰਾਤੀ ਹੁਣ ਨੋਨ ਵੈਜ ਦੀ ਤਿਆਰੀ ਹੋ ਰਹੀ ਹੈ
ਅੱਛਾ ਅੱਛਾ
ਰਹਿੰਦੇ ਨੇ ਉਹ ਅਸੀਂ ਲੇਡੀਜ਼ ਨੇ ਹੀਂ ਬਨਾਤੀ ਅਤੇ ਬਾਕੀ ਨਾਲ ਜਿੰਨੇ ਚ ਖਾਨਾ ਹੋਏਗਾ ਇੱਕ ਆਈਟਮ ਉਹਨਾਂ ਵਾਸਤੇ ਬਣ ਜਾਏਗੀ ਇੱਕ ਨੋਨ ਵੈੱਜ ਦੀ ਆਈਟਮ ਬਣ ਜਾਏਗੀ
ਹੋਰ ਤੁਹਾਡਾ ਕੀ ਪਲੈਨ ਆ ਰਾਤ ਨੂੰ ਬਣਾਉਣ ਦਾ
ਹਾਂਜੀ ਹਾਲੇ ਦੇਖੋ ਹਜੇ ਕੁਛ ਡਿਸਾਈ ਨੀ ਸੰਡੇ ਨੂੰ ਰਾਤੀ ਬਾਹਰ ਦੇ ਖਾਂਦੇ ਹਾਂ ਸੀ ਜ਼ਦਾ ਤਰ ਤੇ ਕਿ ਬਾਕੀ ਮੰਡੇ ਟੂ ਸੈਟਰਡੇ ਦੇ ਘਰ ਹੀ ਬਣਾਉਣਾ ਹੁੰਦਾ ਹੈ। ਤੇ ਸੰਡੇ
ਹਾਂਜੀ ਹਾਂਜੀ ਉਹ ਤੇ ਹੈ ਕਿਹੜੀ ਜਗਾ ਤੁਹਾਨੂੰ ਖਾਣਾ ਪਸੰਦ ਆਦਾ ਹੈ
ਠੀ ਸੀਗਾ ਮੋਲਸ ਵਗੈਰਾ ਚ ਚਲੇ ਜਾਣੇ ਆ ਉੱਥੇ ਜੋ ਵੀ ਮਿਲ ਜਾਏ ਖਾਣ ਨੂੰ ਖਾ ਲੈਂਨੇ ਹਾਂ
ਅੱਛਾ ਜੀ ਜਿਵੇਂ ਕੋਈ ਤੁਹਾਡਾ ਫੇਵਰੇਟ ਪਲੇਸ ਵੀ ਹੈ ਕਿ ਹਾਂ ਵੀ ਜਿੱਥੇ ਦਾ ਫੂਡ ਤੁਹਾਨੂੰ ਪਨੰਦ ਆਉਂਦਾ ਹੋਏ
ਨਈ ਨਈ ਐਸੀ ਕੋਈ ਫੇਵਰੇਟ ਨਈ
ਅੱਛਾ ਜੀ
ਹਾਂਜੀ ਹਾਂਜੀ ਹਾਂਜੀ ਜਿੱਥੇ ਮਿਲ ਜੈ ਅੱਛਾ ਖਾਨ ਨੂੰ
ਹਾਂਜੀ
ਚਲੋ ਚੰਗੀ ਗੱਲ ਹੈ ਹੁਣ ਉਂਜ ਕੋਈ ਸਟ੍ਰਰੀਟ ਫੂਡ ਵਿੱ
ਹਾਂਜੀ
ਅੱਛਾ ਜੀ ਹੋਰ ਤੁਹਾਡਾ ਕਿਵੇ ਵਿਚਾਰ ਜਿਹੜੀ ਅੱਜ ਕੱਲ੍ਹ ਦੀ ਯੁਵਾ ਪੀੜ੍ਹੀ ਪੜ੍ਹੀ ਲਿਖੀ ਹੋ ਕੇ ਵੀ ਦੇਖੋ ਬੇਕਾਰ ਨੌਕਰੀਆਂ ਤੋਂ
ਇਹੀ ਹੈ ਵਿਚਾਰ ਦੇ ਕਿ ਅੱਜ ਕੱਲ ਮਤਲਬ ਲੋਕੀ ਜ਼ਿਆਦਾਤਰ ਕੀ ਕਰ ਨੇ ਜਿੱਦਾਂ ਸ਼ਡਿਊਲ ਕਾਸਟ ਫ ਨੂੰ ਨੌਕਰੀ ਮਿਲ ਜਾਂਦੀ ਹੈ ਜਨਰਲ ਵਿਚਾਰੇ ਰਹਿ ਜਾਂਦੇ ਨੇ ਹਾਂਜੀ ਬਿਲਕੁਲ ਉਸ ਕਰਕੇ ਜ਼ਿਆਦਾ ਦਿੱਕਤ ਆ ਜਾਂਦੀ ਹੈ। ਜਰਨਲ ਵਿਚਾਰੇ ਜਿੰਨਾ ਮਰਜੀ ਪੜ੍ਹਿਆ ਲਿਖਿਆ ਹੋਵੇ ਉਹ ਪਿੱਛੇ ਰਹਿ ਜਾਂਦੇ ਨੇ ਬਾਕੀ ਕੀ ਅੱਗੇ ਨਿਕਲ ਜਾਂਦੇ ਨੇ
ਅੱਜ ਦੇ ਟਾਈਮ 'ਚ ਇਸੇ ਕਰਕੇ ਜ਼ਿਆਦਾਤਰ ਔਨਲਾਈਨ ਹੋ
ਹਾਂਜੀ ਜ਼ਿਆਦਾ ਹਾਂਜੀ ਉਹ ਜ਼ਿਆਦਾ ਬੈਨੀਫਿਟ ਰਹਿੰਦਾ ਇੱਕ ਤੇ ਆਪਣੇ ਕੰਫਰਟ ਜ਼ੋਨ ਵਿੱਚ ਬੰਦੇ ਨੂੰ ਮਿਲ ਜਾਏ ਹੋਰ ਕੀ ਚਾਹੀਦਾ ਹੈ ਬਾਹਰ ਜਾਣ ਦੀ ਲੋੜ ਹੀ ਨਈ ਏ। ਬਾਹਰ ਜਾਓ ਹੋਰ ਖਰਚੇ ਹੁੰਦੇ ਨੇ, ਵਰਕ ਫਰੋਮ ਹੋਮ ਤੇ ਜ਼ਿਆਦਾ, ਬੜਾ ਅੱਛਾ ਹੈ ਫਾਇਦਾ ਰਿਹਾ ਲੋਕਾਂ ਨੂੰ, ਜਿਹੜੇ ਨਈ ਵੀ ਕੁਛ ਜੋਬ ਕਰ ਸਕਦੇ ਜਾਂ ਕਿਸੇ ਦੀ ਫੈਮਲੀ ਨਈ ਅਲਾਓ ਕਰਦੀ ਬਾਹਰ ਜਾਣਾ, ਉਹਨਾਂ ਵਾਸਤੇ ਬਹੁਤ ਬੈਸਟ ਓਪਸ਼ਨ ਹੈ, ਵਰਕ ਫਰੋਮ ਹੋਮ।
ਜੀ, ਇਹ ਤਾ ਹੈ।
ਹਾਂਜੀ, ਕਾਫੀ ਅੱਛਾ ਪਲੈਟਫਾਰਮ ਹੈ ਵਰਕ ਫੋਮ ਹੋਮ
ਹੈ ਤਾਂ ਹੀ ਤਾਂ, ਹਾਂਜੀ, ਤਾਂ ਹੀ ਤਾਂ ਕਈ ਲੋਕ ਕਰਨੀ ਕਲ ਸਾਰੇ ਵਰਕ ਫਰੋਮ ਹੋਮ ਕਰਕੇ, ਜ਼ਿਆਦਾ ਖੁਸ਼
ਜੀ ਬਿਲਕੁਲ ਜੀ ਬਿਲਕੁਲ, ਉਸਦਾ ਅਸੀਂ ਔਨਲਾਈਨ ਨਈ ਕਰ ਸਕਦੇ ਬਟ ਵ ਫਰੋਮ ਹੋਮ ਜੇ ਕਰਨਾ, ਤਾਂ ਉਹ ਆਨਲਾਈਨ ਬੈਟਰ ਹੈ। ਹਾਂਜੀ ਸਟੱਡੀਜ਼ ਔਫਲਾਈਨ ਹੋਣੀ ਚਾਹੀਦੀ, ਜੋਬ ਓਨਲਾਈਨ ਹੋਣਾ ਚਾਹੀਦਾ ਹੈ।
ਹਾਂਜੀ।
ਤਾਂ ਵੀ, ਦੇਖੋ ਬੇ
ਬਿਲਕੁਲ ਜੀ ਬਿਲਕੁਲ, ਏਨਾ ਪਾੜ ਲਿਖ ਕੇ ਕੀ ਫਾਇਦਾ।
ਪੜ੍ਹੇ ਲਿਖੇ ਬੱਚੇ ਬੈਠੇ ਹੋਏ ਨੇ।
ਬਿਲਕੁਲ ਜੀ ਬਿਲਕੁਲ। ਅੱਜ ਕੱਲ ਲੋਕੀ ਕਹਿੰਦੇ, ਜ ਅੱਜ ਕੱਲ ਲੋਕੀ ਕਹਿੰਦੇ, ਕੋਈ ਵੀ ਕੰਮ ਛੋਟਾ ਵੱਡਾ ਨੀ ਹੈ, ਬਸ ਇਨਕਮ ਆਣੀ ਚਾਹੀਦੀ। ਥੋੜੇ ਤੋਂ ਸਟਾਰਟ ਕਰੋ, ਹਰ ਚੀਜ਼ ਨੂੰ ਟਾਈਮ ਤੇ ਲੱਗੇਗਾ ਹੀ। ਛੋਟਾ ਬਿਜਨਸ ਸ਼ੁਰੂ ਕਰਨਾਗੇ, ਆਪੇ ਵੱਡਾ ਹੁੰਦਾ ਹੁੰਦਾ, ਵੱਡਾ ਹੁੰਦਾ ਰਹੇਗਾ।
ਹਾਂਜੀ, ਬਸ ਔਈ ਨਾ ਹਰ ਕਿਸੇ ਨੂੰ
ਵਾਲਾ ਚਾਏ ਰੇੜੀ ਲਗਾਉਂਦਾ ਸੀ, ਦੇਖੋ ਹੁਣ ਕਿੰਨਾ ਫੇਮਸ ਹੋ ਗਏ, ਕਿੰਨੇ ਕਿੰਨੇ ਵੱਡੇ ਸੈਲੀਬ੍ਰਿਟੀ ਉਹਦੇ ਕੋਲ ਆਏ ਚਾਏ ਕਿੰਨਾ ਫੇਮਸ ਹੋ ਗਿਆ, ਛੋਟਾ ਬਿਜਨਸ ਸੀ ਉਹਦਾ ਚਾਏ ਦਾ ਸਿਰਫ, ਉਸ ਤੋਂ ਦੇਖੋ ਕਿੰਨਾ ਫੇਮਸ ਹੋ ਗਿਆ, ਡੋਲੀ ਚਾਏ ਵਾ
ਹਾਂਜੀ ਬਸ ਉਈ ਨਾ, ਕੁੱਛ ਪੇਸ਼ੈਂਸ ਹੋਣਾ ਇੱਕ ਬਹੁਤ ਵੱਡੀ ਗੱਲ ਹੈ, ਕਿ ਪਹਿਲੇ ਬੰਦੇ ਦੇ ਅੰਦਰ, ਇੰਨਾ ਪੇਸ਼ੈਂਸ ਵੀ ਹੋਣਾ ਚਾਹੀਦਾ।
ਹਾਂਜੀ, ਬਿਲਕੁਲ।
ਕਿ, ਉਹ ਇੰਨਾ ਟਾਈਮ
ਹਾਂਜੀ। ਹਮ।
ਜਂਦੇ ਨੇ ਇੱਕ ਜਗ੍ਹਾ ਜੋਬ ਨਾ ਮਿਲੇ, ਦੂਜੀ ਜਗ੍ਹਾ ਨਾ ਮਿਲੇ, ਤੇ ਨਾਲ ਹੀ ਡਿਸਅਪੁਇੰਟ ਹੋ ਜਾਂਦੇ ਨੇ, ਹ ਹੋਰ, ਛੁੱਟੀਆਂ ਵਿੱਚ ਕਿਵੇਂ ਤੁਹਾਡਾ ਕੋਈ? ਕੋਲੇਜ਼ ਟਾਈਮ ਦੀ ਕੋਈ ਯਾਦ, ਤੁਹਾਡੀ ਹੋਏਗੀ
ਕੋਲੇਜ ਟਾਈਮ ਤੋਂ ਜ਼ਿਆਦਾ ਬੈਟਰ, ਸਕੂਲ ਟਾਈਮ ਸੀ, ਕੋਲੇਜ ਟਾਈਮ ਅੱਛਾ ਨਿਕਲਆ ਮੇਰਾ, ਸਕੂਲ ਟਾਈਮ ਵੀ ਅੱਛਾ ਸੀ, ਕੋਲੇਜ ਟਾਈਮ ਵੀ ਅੱਛਾ ਸੀ ਦੋਨੋਂ ਹੀ ਅੱਛੇ ਨਿਕਲੇ ਮੇਰੇ।
ਹਮ ਹਮ ਹਮ
ਕੋਲੇਜ ਚ ਵੀ ਕਾਫੀ ਅੱਛੇ ਨਏ ਨਏ ਫਰੈਂਡਸ ਬਣੇ ਅਲੱਗ ਅਲੱਗ ਜਗਾਵਾਂ ਤੋਂ ਹਮ
ਤੇ ਕੋਈ ਆਪਣੀ ਪੁਰਾਣੀ ਯਾਦ ਕਿ ਜਿਹਦੇ ਬਾਰੇ
ਨਈ ਹੈ
ਤੇ ਅੱਛਾ ਫੀਲ ਹੋਦੈ ਕੋਈ ਸਾਂਝੀ ਕਰਨਾ ਚਾਹੁੰਦੇ ਹੋ ਤੇ
ਹਾਂਜੀ ਗੋਆ ਦਾ ਟ੍ਰਿਪ ਲਗਾਇਆ ਸੀ ਕਾਫੀ ਅੱਛਾ ਗਿਆ ਹਾਂਜੀ ਉਹ ਹੈ ਕਿ ਦੁਬਾਰਾ ਟਰਾਈ ਕਰਨਾ ਚਾਂਦੀ ਹਾਂ।
ਅੱਛਾ ਜੀ
ਹਾਂਜੀ
ਉਹ ਫੇਰ ਸਕੂਲ ਦੇ ਸਾਰੇ ਬੱਚੇ ਗਏ
ਹਾਂਜੀ ਨੀ ਸਕੂਲ ਦੇ ਨੀ ਮ ਮਤਲਬ ਟ੍ਰਿਪ ਵੈਸੇ ਮੈਰਿਜ ਤੋਂ ਬਾਅਦ ਲਗਾਇਆ ਸੀ ਗੋਆ ਟ੍ਰਿਪ ਤੇ ਮੇਰਾ ਬੜਾ ਅੱਛਾ ਟ੍ਰਿਪ ਲਿਆ ਸੀ ਤੇ ਮੇਰਾ ਬੜਾ ਮੰਨ ਹੈ ਕਿ ਮੈ ਦੁਬਾਰਾ ਫਿਰ ਗੋਆ ਟ੍ਰਿਪ ਲੈਣ ਜਾਵਾਂ
ਅੱਛਾ ਜੀ
ਕਫੀ ਅੱਛਾ ਦਾ ਐਕ ਮੌਸਮ ਬੜਾ ਅੱਛਾ ਰਾਤ ਦਾ ਵੀ ਬੜਾ ਅੱਛਾ ਉੱਥੇ ਵਿਊਜ਼ ਬੜੇ ਅੱਛੇ ਹੁੰਦੇ ਨੇ
ਅੱਛਾ ਜੀ ਕੀ ਕੁੱਛ ਵੇਖਿਆ ਉੱਥੇ ਤੁਸੀਂ
ਬੜਾ ਕੁੱਛ ਬੀਚਿਸ ਦੇਖੇ ਉੱਥੇ ਡਿਸਕ ਵਗੈਰਾ ਦੇਖੀ ਕੇ ਬੜਾ ਅੱਛਾ ਰਾਤ ਦਾ ਜਿਆਦਾ ਵਿਊ ਅੱਛਾ ਐ ਓਦੇ ਚ ਨਾ।
ਠੀਕ ਐ, ਠੀਕ ਐ।
ਜਾ਼ਦਾ ਮਜ਼ਾ ਆਂਦੈ ਰਾਤ ਨੂੰ, ਐਜ਼ ਕੰਪੇਅਰ ਟੂ ਦਿਨੇ।
ਹਾਂਜੀ, ਦਿਨੇ ਤਾਂ ਦੇਖੋ ਜੀ ਓਥੇ ਵੀ ਗਰਮੀ ਈ ਹੋਏਗੀ।
ਜੀ, ਨਹੀਂ, ਨਹੀਂ, ਨਹੀਂ ਓਥੇ ਮੌਸਮ ਅੱਛਾ ਐ। ਗੋਆ ਦਾ ਨਾ ਵਿੰਟਰਸ ਅੱਛਾ ਮੌਸਮ ਰਹਿੰਦਾ, ਸਮਰਸ ਚ ਚਲੋ ਦਿੱਕਤ ਨਹੀਂ ਐ। ਵਿੰਟਰਸ ਵੀ ਉੱਥੇ ਗਰਮੀ ਹੁੰਦੀ ਐ, ਤੇ ਜਾ਼ਦਾ ਮਹਸੂਸ ਨੀ ਹੁੰਦੀ।
ਕਿ ਰਾਤ
ਹਾਂਜੀ, ਹਾਂਜੀ, ਹਾਂਜੀ ਰਾਤੀ ਦਾ ਇੰਜੋਏਮੈਂਟ ਆ ਓਧੱਰ।
ਅੱਛਾ ਜੀ। ਇੰਜੇ ਜਿਵੇਂ ਚੰਡੀਗੜ ਵਗੈਰਾ।
ਹਾਂਜੀ, ਤੁਆਡਾ ਟ੍ਰਿਪ ਕੋਈ ਯਾਦਗਾਰ?
ਅਸੀ ਤਾਂ ਜੈਸੇ ਐਦਰ ਤਾਂ ਕੋਈ ਨੀ ਲਗਾਇਆ, ਗੋਆ ਵਗੈਰਾ ਵੱਲ ਤਾਂ ਅਸੀਂ ਨੀ ਗਏ। ਅਸੀ ਪਿਛਲੇ ਸਾਲ ਨਾ ਜਿਵੇਂ ਅਸੀ ਹਜੂਰ ਸ੍ਹਾਬ ਦੀ ਯਾਤਰਾ ਕੀਤੀ ਸੀਗੀ। ਉਹ ਸਾਡੀ ਬੜੀ ਅੱਛੀ ਯਾਤਰਾ ਰਹੀ, ਕਿ ਹਾਂਜੀ, ਓਥੇ ਬੋਤ ਜਾਦਾ ਪੈਸੇਂਜਰ ਵੀ ਸਾਨੂੰ ਮਿਲੇ, ਟ੍ਰੇਨ ਵੀ ਵਿਚੱ ਵੀ ਸਾਡਾ ਸਫ਼ਰ ਕਾਫੀ ਅੱਛਾ ਰਿਆ, ਕਿ ਸਾਰੇ ਸ਼ਬਦ ਵਗੈਰਾ ਗਾਂਦੇ ਸਾਰੇ ਸੰਗਤਾਂ ਗਈਆਂ ਨੇ, ਬੋਤ ਅੱਛਾ ਲਗਿਆ ਸਾਨੂੰ। ਕਿ ਟ੍ਰੇਨ ਵਿੱਚ ਪੂਰਾ ਗੁਰਦੁਆਰੇ ਵਰਗਾ ਮਾਹੌਲ ਬਨਿਆ ਹੋਏਆ ਸੀ।
ਨਾਈਸ।
ਹਾਂਜੀ, ਐ ਚੀਜ ਬੜੀ ਅਟਰੈਕਟ ਹੋਏ ਸਾਰੇ ਬੱਚੇ ਵੀ ਦੇਖ ਕੇ ਖੁਸ਼ ਹੋ ਰੇ ਸੀਗੇ ਕਿ ਬਿਲਕੁਲ ਹੀ ਇਨਾਂ ਨੇ, ਹਾਂਜੀ।
ਹਾਂਜੀ।
ਖੁਸ਼ ਹੋਏ ਕਿ ਐ ਤੇ ਏਂਦਾੱ ਲੱਗ ਰੇਆ ਜਿੱਦਾ ਅਸੀ ਗੁਰਦੁਆਰਾ ਸ੍ਹੇਬ ਜੀ ਆ ਗਏ ਹੁੰਨੇ ਆਂ।
ਐ ਤੇ ਵੈਸੇ ਬੜਾ ਇੰਜੋਏਬਲ ਤੇ ਮੈਮਰੇ
ਹਾਂਜੀ, ਹਾਂਜੀ ਬੋ ਤ ਜ ਕਾ ਓਥੇ ਵੀ ਘੁੰਮਣ ਵਾਲੀਆਂ ਬੋਤ ਜਗੀਆਂ ਨੇ ਅੱਛੀਆਂ, ਅੱਛੀਆਂ ਤੇ ਕੁਛ ਅੱਛਾ ਅਸੀ ਜਿੱਥੇ ਸਰਾਂ ਤੇ ਰੁਕੇ ਸੀਗੇ, ਓਥੇ ਨਾ ਕੋਲ ਈ ਬਾਰ ਨਾਰੀਅਲ ਦਾ ਨਾ ਪੇਓਰ ਤੇਲ ਨਿਕਲਦਾ ਐ ਤੇ ਓ ਹਰ ਟੈਮ ਨਾਰੀਅਲ ਦੇ ਖੁਸ਼ਬੂ ਇੰਨੀ ਅੱਛੀ, ਅੱਛੀ ਆਂਦੀ ਸੀ ਨਾ ਓਥੇ।
ਓਥੇ ਫੈਕਟਰੀ ਸੀਗੀ ਕੋਲ ਨਾ, ਨਾਰੀਅਲ ਨਿਕਾਲਨ, ਨਾਰੀਅਲ ਦਾ ਤੇਲ ਪੇਓਰ ਨਿਕਾਲਨ ਦੀ ਫੈਕਟਰੀ ਸੀਸ ਹਾਂਜੀ।
ਨਾਰੀਅਲ ਦੀ ਖੁਸ਼ਬੂ ਈ ਆਂਦੀ ਰੈਂਦੀ ਸੀ।
ਅੱਛਾ, ਅੱਛਾ ਫੇਰ ਓ ਨਾਰੀਅਲ ਦੀ ਖੁਸ਼ਬੂ ਵੀ ਬੜੀ ਅੱਛੀ ਹੁੰਦੀ ਏ।
ਹਾਂਜੀ, ਹਾਂਜੀ ਓਧੱਰ ਦਾ ਨਾਰੀਅਲ ਦਾ ਤੇਲ ਨਾ ਬੋਤ ਫੇਮਸ ਹੈਗਾ। ਹਜੂਰ ਸ੍ਹਾਬ ਦਾ। ਓਧੱਰ ਜਾਦਾਤਰ ਲੋਕ ਖਾਨੇ ਵਿੱਚ ਵੀ ਏਹੀ ਤੇਲ ਵਰਤਦੇ ਨੇ ਨਾਰੀ ਅਲ ਦਾ ਤੇਲ ਹੀ, ਹਾਂਜੀ।
ਅੱਛਾ ਜੀ।
ਚਲੋ ਵਿੱਚ ਨਾ ਫੋਨ ਆ ਰੇਆ, ਠੀਕੈ, ਮੈਂ ਤਾੋਨੂੰ ਦੁਬਾਰਾ ਕਰਨੀ ਆ, ਓਕੇ ਜੀ।